ਹੈਲੋ, ਸਤਿ ਸ਼੍ਰੀ ਅਕਾਲ ਜੀ। ਹੋਰ
ਹੋਰ ਕੀ ਕਰ ਰਹੇ ਹੋ?
ਬਸ, ਰੋਟੀ ਬਣਾ ਰਹੀ ਸੀ।
ਅੱਛਾ ਜੀ, ਮੈਂ ਕਹਿ ਰਹੀ ਸੀ, ਮੇਰੇ ਨਾਲ ਚੱਲੋਗੇ ਅੱਜ?
ਕਿੱਧਰ?
ਥੋੜੀ ਅੱਜ ਨਾ, ਗੋਲਡ ਦੇ, ਥੋੜਾ ਟੋਪਸ ਵਗੈਰਾ ਦੇਖ
ਅੱਛਾ, ਗੋਲਡ ਤੇ ਬੜਾ ਮਹਿੰਗਾ ਹੋਇਆ ਦਾ।
ਗੋਲਡ ਵਾਕਈ ਬਹੁਤ ਮਹਿੰਗਾ ਹੋਇਆ ਪਿਆ। ਮੈਂ ਤੁਸੀਂ ਮੰਨੋਗੇ। ਮੈਂ ਆਪਣੇ ਕੋਲ ਥੋੜੇ-ਥੋੜ੍ਹੇ, ਜੋੜ- ਜੋੜ ਕੇ ਪੰਜਾਹ ਹਜ਼ਾਰ ਇਕੱਠੇ ਕੀਤੇ। ਨੀ ਨੀ ਸੱਠ ਹਜ਼ਾਰ। ਹੁਣ ਮੈਂ ਸੋਚ ਰ ਅੱਠ ਹਜ਼ਾਰ ਰੁਪਏ ਦੇ ਟੋਪਸ ਲੈ ਲਾ। ਹੁਣ ਉਹ ਵੀ ਮੇਰੇ ਅੱਧੇ ਗ੍ਰਾਮ ਤੋਂ ਵੀ ਥੋੜੇ ਬੰਨਣਗੇ।
ਹਾਂਜੀ, ਮਹਿੰਗਾ ਹੀ ਬੜਾ ਹੋਇਆ ਦਾ।
ਬੜਾ ਮਹਿੰਗਾ। ਮੈਨੂੰ ਇਹੀ ਉਹ ਦੁੱਖ ਲੱਗਦਾ ਬ ਮੇਰੇ ਕੋਲ ਪਹਿਲਾਂ ਹੈਗੇ ਸੀ ਤੇ ਮੈਂ ਬਣਵਾ ਲੈ ਹੁਣ ਇੰਨਾ ਮਹਿੰਗਾ ਸੋਨਾ ਹੋ ਗਿਆ। ਕੀ ਕਰੇ ਬੰਦਾ। ਗ਼ਰੀਬ ਬੰਦਾ ਤੇ ਇਹ ਲੈ ਹੀ ਨੀ ਸਕਦਾ। ਵਿਆਹ ਵਾਸ ਤੇ ਮੇਰੇ ਨਾ ਟੋਪਸ ਛੂਟੇ ਏ ਸੀ। ਤੇ ਮੈਂ ਕਿਹਾ ਚੱਲ ਨਵੇ ਬਣਵਾ ਲੈਣੀ ਆ। ਥੋੜੇ ਜਿਹੇ ਮੇਰੇ ਕੋਲ ਪਏ ਸੀ। ਥੋੜੇ ਮੈਂ ਫੇਰ ਮੰਮੀ ਕੋਲ ਲਿੱਤੇ। ਮੈਂ ਕਿਹਾ, ਤੁਸੀਂ ਦੇਦੋ। ਠੀਕ ਨੀ ਹੋਣੇ ਨਾ ਉਹ ਪਿੱਛੋਂ ਟੁੱਟ ਗਏ ਨੇ। ਫੇਰ ਮੈਂ ਉਹ ਦੇ ਕੇ ਹੋਰ ਬਣਵਾ ਲਾਂਗੀ ਡਿਜ਼ਾਇਨ। ਨਾਲੇ ਮੈਂ ਨਾ ਵਾਲੀਆਂ ਬਣਵਾਣੀਆਂ ਵਾਲੀਆਂ। ਮੇਰੇ ਕੋਲ ਟੋਪਸ ਨਹੀਂ ਪੈਂਦੇ।
ਅੱਛਾ-ਅੱਛਾ।
ਸੋਨਾ ਦੇਖੋ, ਮਹਿੰਗਾ ਕਿੰਨਾ ਹੋਇਆ ਦਾ। ਮੇਰਾ, ਮੇਰਾ ਜਦੋਂ ਅੱਠ ਨੌ ਸਾਲ ਪਹਿਲਾਂ ਜਦੋਂ ਵਿਆਹ ਹੋਇਆ ਸੀ। ਤਾਂ ਮੇਰੇ ਵਿਆਹ ਚ ਸੀ। ਤੀਹ ਹਜ਼ਾਰ ਰੁਪਏ ਸੋਨਾ।
ਅੱਛਾ। ਤੇ ਹੁਣ ਦੇਖੋ ਕਿੰਨਾ ਹੋ ਗਿਆ।
ਹੁਣ ਦੇਖੋ ਡੇਢ ਲੱਖ ਦੇ ਉਪਰ, ਹੁਣ ਮੇਰੇ ਜਦੋਂ ਭਰਾ ਦਾ ਵਿਆਹ ਹੋਇਆ। ਪੰਜ-ਛੇ ਸਾਲ ਹੋ ਗਏ ਨੇ ਤੇ ਉਹਦੇ ਵਿਆਹ ਚ ਵੀ ਹੈ ਹੀ ਸੀ। ਤੀਹ-ਚਾਲੀ ਹਜ਼ਾਰ। ਹੁਣ ਤੇ ਡਬਲ ਤੋਂ ਵੀ ਇੰਨਾ ਹੋ ਗਿਆ। ਬਸ ਇਹ ਵੀ ਕਿ ਜਿਨਾਂ ਦੇ ਅੰਦਰ ਸੋਨਾ ਪਿਆ ਦਾ। ਉਹ ਤੇ ਰਾਤ ਤੋਂ ਰਾਤ ਅਮੀਰ ਹੋ ਗਏ ਨੇ। ਬਸ ਐ ਅਮੀਰ ਵੀ ਉਦੋਂ ਵੇਖੀ ਕਿ ਜਦੋਂ ਕੋਈ ਵੇਚਣ ਜਾਏਗਾ। ਵੇਚਦਾ
ਹਾਂ, ਜਿਹੜੇ ਸਾਡੇ ਮਾਂ-ਪਿਓ ਨੇ ਸਾਨੂੰ ਬਣਾਤਾਂ। ਬਸ ਉਹੀ ਸਾਡੇ ਵਾਸਤੇ ਬੜਾ ਹੈਗਾ।
ਹਾਂ। ਹੁਣ ਤੁਸੀਂ ਇਹ ਦੇਖੋ, ਹੁਣ ਜਿਵੇਂ ਸਾਡੇ ਬੱਚੇ ਨੇ, ਆਂਦੇ ਟਾਈਮ ਤੋਂ ਸੋਨਾ ਸੋਚੋ ਹਜੇ ਤੇ ਬੱਚੇ ਛੋਟੇ ਨੇ। ਅੱਜ ਤੋਂ ਵੀਹ ਸਾਲ ਬਾਅਦ ਜਦੋਂ ਉਹਨਾਂ ਦਾ ਵਿਆਹ ਹੋਏਗਾ। ਕੀ ਰੇਟ ਹੋਏਗਾ। ਸੋਨਾ ਫੇਰ ਸਾਡਾ ਤਾਂ ਉਹੀ ਹਿਸਾਬ ਹੀ ਜੋ ਸਾਡੇ ਕੋਲ ਹੈਗਾ ਸੀ। ਉ
ਹਾਂ। ਇਹ ਤੇ ਹੈ। ਫੇਰ ਉਹੀਓ ਦੇਣਾ ਪਏਗਾ। ਇੰਨਾ ਸੋਨਾ ਤਾਂ ਬਣਨ ਤੋਂ ਰਿਹਾ।
ਸੋਨਾ ਮਹਿੰਗਾ, ਜਦੋਂ ਜਨਰੇਸ਼ਨ ਟੂ ਜਨਰੇਸ਼ਨ ਦੇਖ ਲਓ। ਬਣਾਣਾ ਪੈਂਦਾ। ਲੋਕੀ ਸੋਨੇ ਆਪਣੇ ਵਾਸਤੇ ਤੇ ਥੋੜਾ- ਬਹੁਤੇ ਬਣਾਂਦੇ ਨੇ। ਜੇ ਟੋਪਾ ਜਾਂ ਚੈਨੀ ਬਣਾ ਲਈ। ਸੈੱਟ ਤੇ ਬੰਦਾ ਉਦੋਂ ਹੀ ਬਣਾਦਾ। ਜਦੋਂ ਕਿਸੇ ਨੂੰ ਦਾਜ- ਵਰੀ ਚ ਦੇਣਾ ਹੋਏ। ਹੁਣ ਤੁਸੀਂ ਦੇਖੋ, ਸੁਨਿਆਰਿਆਂ ਕੋਲ ਕਿੰਨੀ-ਕਿੰਨੀ ਭੀੜ ਹੁੰਦੀ ਸੀ। ਪਹਿਲਾਂ
ਹਾਂਜੀ।
ਹੁਣ ਹੁੰਦੀ ਨੀ। ਖ਼ਰੀਦਦੇ ਨੇ ਲੋਕੀ ਐਸੀ ਗੱਲ ਨੀ ਹੈਗੀ। ਪਰ ਜਿਹੜੇ ਗ਼ਰੀਬ ਲੋਕ ਨੇ ਉਹ ਤੇ ਨੀ
ਹਾਂ ਇਹ ਤੇ ਹੈ।
ਹਾਂ, ਪਹਿਲਾਂ ਤੇ ਹੁਣ ਮੈਨੂੰ ਵੇਖੋ, ਕਿੰਨਾ ਟਾਈਮ ਹੋ ਗਿਆ। ਹਾਂ। ਮੈਨੂੰ ਛੇ-ਸੱਤ ਮਹੀਨੇ ਹੋ ਗਏ ਨੇ ਪੈਸੇ ਜੋੜਦੇ-ਜੋੜਦੇ ਇੱਕ ਨਿੱਕੇ ਜਿਹੇ ਟੋਪਸ ਬਣਾਣ ਵਾਸਤੇ।
ਹਾਂਜੀ।
ਕਿਉਂਕਿ ਮੈਂ ਕਹਿ ਰਿਹਾ ਸੀ ਚਲੋ ਹੁਣ ਸਸਤਾ ਹੋ ਜਾਏਗਾ। ਸਸਤੇ ਸਸਤੇ ਚੱਕਰ ਚ ਡਬਲ ਤੋਂ ਵੀ ਟ੍ਰਿਪਲ ਹੋ ਗਿਆ।
ਟਾਈਮ ਦੇ ਨਾਲ-ਨਾਲ ਹਰ ਇੱਕ ਚੀਜ਼ ਦੀ ਮਹਿੰਗਾਈ ਹੋ ਗਈ।
ਹਰ ਇੱਕ ਚੀਜ਼, ਹਰ ਇੱਕ ਚੀਜ਼ ਮਹਿੰਗੀ ਹੋਈ ਦੀ। ਤੁਸੀਂ ਪਿੱਤਲ, ਤਾਂਬਾ ਦੇਖ ਲੋ।
ਹਰ ਇੱਕ ਚੀਜ਼ ਤੇ ਕੁਛ ਵੀ ਲੈਲੋ। ਇੱਕ ਤੇ ਜੀ ਐਸ ਟੀ ਲਗਾਈ ਹੁੰਦੀ ਇਹਨਾਂ ਨੇ।
ਹਾਂ।
ਕੁਛ ਵੀ ਲੈ ਲਉ। ਮਾੜਾ- ਮੋਟਾ ਸਮਾਨ ਵੀ ਲੈ ਲਓ। ਕਹਿਣਗੇ ਜੀ ਐੱਸ ਟੀ ਹੈਗੀ ਹੈ।
ਜੀ ਐਸ ਜੀ, ਮੇਕਿੰਗ ਚਾਰਜਿਸ, ਪੋਲਿਸ਼ਿੰਗ ਸੋਨਓ ਤੇ ਤੇ ਮਨਵਾਈ ਅਲੱਗ ਤੋਂ, ਇਹਨਾਂ ਦੇ ਉਹ ਸੋਨੇ ਦਾ ਰੇਟ ਨੀ। ਉੱਪਰ ਡਬਲ ਤੇ ਟ੍ਰਿਪਲ ਤੇ ਹੋਰ ਲਗਾ ਦਿੰਦੇ ਨੇ ਹਨ। ਹਨਾ, ਪਰ ਮੈਂ ਨਾ ਤੁਹਾਡਾ ਉਹ ਸੈੱਟ ਦੇਖਿਆ ਸੀ ਜਿਹੜਾ ਤੁਸੀਂ ਪਾਇਆ ਸੀ ਨਾ ਚੌਂਕ ਕਿਹੜੇ ਵਾਲਾ ਜਿਹੜੇ ਤੁਹਾਡੇ ਵਰੀ ਦਾ, ਹਾਂਜੀ। ਉਹ ਤੁਸੀਂ ਕਿੱਥੋਂ ਬਣਵਾਇਆ ਸੀ।
ਉਹ ਤੇ ਮਤਲਬ ਮੇਰੀ ਸੱਸ ਨੇ ਜੰਮੂ ਤੋਂ ਹੀ ਬਣਵਾਇਆ ਸੀ।
ਅੱਛਾ। ਹਾਂ, ਹਾਂਜੀ ਹਾਂਜੀ ਮੇਰੇ ਕੋਲ ਵੀ ਹੈਗੇ ਨੇ ਉਹੋ ਜਿਹੇ ਪਰ ਮੇਰਾ ਡਿਜ਼ਾਇਨ ਥੋੜਾ ਜਿਹੜੇ ਅੱਲਗ ਐ ਮੈ ਕਿਹਾ ਮੈ ਪੁਛ
ਹਾਂਜੀ। ਜੰਮੂ ਤੋਂ, ਜੰਮੂ ਤੇ ਨਾ ਇਹ ਚੀਜ਼ਾਂ ਜ਼ਿਆਦਾ ਚੱਲਦੀਆਂ। ਮਤਲਬ ਇੰਨਾ ਸੋਹਨਾ ਨੀ ਹੁੰਦਾ ਬਈ ਇਹ ਚੀਜ਼, ਹਾਂ ਲਾਈਟ ਵੇਟ ਤੇ ਇਹ ਚੀਜ਼ਾਂ ਜ਼ਿਆਦਾ ਹੁੰਦੀਆਂ। ਨਗ ਵਗੈਰਾ ਮੋਤੀ ਸਭ ਉੱਥੇ ਐਵੇਂ ਹੁੰਦੇ ਨੇ।
ਹਾਂ, ਲਾਈਟ ਵੇਟ ਵਾਲੀ ਚੀਜ਼ਾਂ ਸਹੀ ਰਹਿੰਦੀਆਂ ਨੇ। ਹਨਾ ਟੁੱਟ ਜੇ, ਕੋਈ ਕੁਛੋ ਜੇ ਹੁਣ ਦੇਖੋ, ਮੇਰੇ ਕੋਲ ਆਪਣਾ ਸੈਟ ਸੀ ਨਾ। ਹੁੰਦਾ ਨੀ ਜਿਹੜਾ ਚੋਕਰ ਵਾਲਾ, ਬੜਾ ਚੌੜਾ ਚੌੜਾ ਤੇ ਉਹਦੇ ਉਹ ਇੰਨਾ ਚੁਬਦਾ ਸੀ ਨਾ ਮੈਨੂੰ। ਤੇ ਉਹਨੂੰ ਉਹਦੇ ਥੱਲੇ ਨਾ ਮੈਂ ਸ਼ਨੀਲ ਲਗਵਾਈ।
ਅੱਛਾ।
ਹਾਂ ਡਿਜ਼ਾਇਨ ਬੜਾ ਨਿੱਘਰ ਸੀ ਨਾ ਪਰ ਪਾਨ ਚ ਬੜਾ ਚੁਬਦਾ ਸੀ ਹੁਣ ਕੀ ਕਰੀਏ। ਹੁਣ ਮੇਕਿੰਗ ਚਾਰਜ ਤੁਹਾਨੂੰ ਪਤਾ ਨੀ ਸੋਨੇ ਦੇ ਅਨੇ ਨੇ।
ਅੱਜ ਕੱਲ ਤੇ ਉਹ ਚੱਲ ਨੀ ਰਹੇ। ਜਿਹੜਾ, ਕਿੜਾ ਡਲ ਸੋਨ ਉਹ ਹੈਗਾ। ਜਿਹੜਾ ਟੈਂਪਲ ਵਿੱਚ ਆਉਂਦਾ ਹੈ।
ਹਾਂ ਟੈਂਪਲ ਜੂਲਰੀ ਪਰ ਉਹ ਬੜੀ ਹੈਵੀ ਵੇਟ ਚ ਬਣਦੀ ਏ ਅੱਛਾ। ਹਾ ਉਹ ਛੋਟੇ ਮੋਟੇ ਡਿਜਾਇਨ ਐਸੇ ਆਉਂਦੀ ਨੀ ਓਹ ਨਹੀਂ ਤੇ, ਉਹਦੇ ਡਿਜ਼ਾਇਨ ਹੀ ਇਹੋ ਜਿਹੇ ਹੋ ਜਾਂਦੇ ਨੇ ਡਿਗੇ ਪੜਿੰਗੇ ਜ ਹਾਂ, ਸਹੀ ਗੱਲ ਹੈ ਨਾ। ਉਹ ਤੇ ਹੈਵੀ ਹੋਏ ਹਾਂ, ਭਾਰੇ, ਹੁਣ ਜਿਹੜੇ ਸਾਊਥ ਵਾਲੇ ਲੋਕ ਨੇ ਇਹੀਓ ਤੇ ਪਾਉਂਦੇ ਨੇ, ਹੁਣ ਜਿਹੜੇ ਪਿੱਛੇ ਜ ਪਤਾ ਨੀ ਕਿਹੜੀ ਹੀਰੋਇਨ ਦਾ ਵਿਆਹ ਹੋਇਆ ਸੀ। ਦੇਖਿਆ ਤੇ ਉਹਦੇ ਹਸਬੈਂਡ ਨੇ ਕਿੰਨਾ ਗੋਲਡ ਪਾਇਆ ਸੀ। ਕਿਉਂਕਿ ਸਾਡੀ ਇੰਡੀਆ ਦੀ ਨਾ ਹਾਂ। ਕਿ ਸਾਡੇ ਕੱਲਚਰ ਵਿੱਚ, ਸਾਡੇ ਕੱਲਚਰ ਵਿੱਚ ਬੜਾ ਜ਼ਿਆਦਾ ਸੋਨਾ ਪਾਉਣਾ। ਹੁਣ ਦੇਖੋ, ਜਿਹੜੇ ਸਾਡੇ ਮਾਤਾ ਵਗੈਰਾ ਦਿਖਾਈ ਦੀ ਨੇ ਗੋਡ ਗੋਡਸ ਜਿੰਨੇ ਦਿਖਾਈ ਦੇ ਨੇ। ਕਿੰਨਾ ਕਿੰਨਾ ਗੋਲਡ ਪਾਇਆ ਹੁੰਦਾ ਹੈ। ਹਨਾ। ਮਤਲਬ ਰਿਜਕ ਦੀ ਨਿਸ਼ਾਨੀ ਹੈ ਨਾ, ਜਿਹਦੇ ਕੋਲ ਜਿੰਨਾ ਗੋਲਡ ਓਨਾ ਅਮੀਰ ਏ। ਪਰ ਅੱਜ ਕੱਲ੍ਹ ਹੁਣ ਸਟੈਂਡਰਡ ਬਣ ਗਿਆ ਕਿਤੇ ਤੁਸੀਂ ਵਿਆਹ ਤੇ ਜਾਓ। ਕਿੰਨੀ ਕਿੰਨੀ ਮੋਟੀ ਚੈਨ, ਬ੍ਰੈਸਲੇਟ ਪਰ ਹੁਣ ਪਾਉਂਦਿਆਂ ਵੀ ਡਰ ਲੱਗਦਾ ਹੈ। ਤੁਸੀਂ ਦੇਖਦੇ ਨੇ ਕਿੰਨੀ ਕਿੰਨੀ ਵਾਰਦਾਤ ਹੁੰਦੀ ਵੀ। ਇਹ ਲੋਕੀ ਕੰਨਾਂ ਦੇ ਤੇ ਚਾਕੂ ਰੱਖ ਦਿੰਦੇ ਨੇ ਕੋਈ ਗੋਲੀ ਮਾਰ ਦਿੰਦੇ ਨੇ ਸੋਨਾ ਚੋਰੀ ਕਰਨ ਪਿੱਛੇ
ਅੱਜ ਕੱਲ ਤੇ ਇੰਨੀ ਮਹਿੰਗਾਈ ਹੋ ਗਈ ਹੈ। ਜਿਹਦੇ ਕੋਲ ਹੈਗਾ ਨਾ ਬਸ ਉਹ ਨਿਕਾਲਦਾ
ਉਹ ਵੀ ਲੁਕਾ ਲੁਕਾ ਕੇ ਰੱਖਦੇ ਨੇ। ਚੈਨ ਸਨੈਚਿੰਗ ਦੇ ਇੰਨੇ ਕੇਸ ਹੋ ਜਾਂਦੇ ਸਾਡੇ ਘਰ ਦੇ ਨਾਲ ਇਹ ਜਨਾਨੀ ਸਬਜ਼ੀ ਮੰਡੀ ਗਈ ਸੀ ਜੇ। ਚੈਨ ਨਾਲ ਹੀ ਬਾਈਕ ਤੇ ਆਈ ਦੋ ਮੁੰਡੇ ਚੈਨ ਖਿੱਚ ਕੇ ਲੈ ਗਏ ਦੱਸੋ। ਹੁਨੂੰ ਚੈਨ ਵੀ ਤੁਸੀਂ ਬਣਵਾਉਣ ਜਾਓ। ਕੋਈ ਡੇਢ ਤੋਲੇ ਤੋਂ ਘੱਟ ਨੀ ਬਣਦੀ। ਉਹ ਵੀ ਚੈਨ ਦੋ ਲੱਖ ਤੋਂ ਘੱਟ ਨਹੀਂ ਬਣਦੀ। ਦੱਸੋ, ਦੋ ਲੱਖ ਦਾ ਖੜੇ ਪਿਆ ਨੁਕਸਾਨ ਹੋ ਗਿਆ, ਹੁਣ ਉਹ ਤੇ ਕਦੀ ਪਾਏਗੀ ਨੀ ਨਾ ਉਸ ਤੋਂ ਬਾਅਦ ਜਿਹੜੇ ਚਾਰ ਬੰਦਿਆਂ ਨੇ ਵੇਖਿਆ ਉਹ ਵੀ ਨੀ ਪਾਉਣਗੇ ਹੂਣ
ਹਾਂ ਅੱਜ ਕੱਲ੍ਹ ਤਾਂ ਸਾਂਭ ਕੇ ਰੱਖਣੀ ਪੈਂਦੀਆਂ ਚੀਜ਼ਾਂ।
ਹਰ ਇੱਕ ਚੀਜ਼ ਤੇ ਸੰਭਾਲਣ ਜੋਗੀ ਰਹੇ ਗੀ। ਮੈਂ ਤੇ ਇਸੇ ਕਰਕੇ ਅਸੀਂ ਤੇ ਆਪਣੇ ਘਰ ਰੱਖਿਆ ਹੀ ਨਹੀਂ ਹੋਇਆ ਗੋਲਡ।
ਅੱਜ ਕੱਲ੍ਹ ਤੇ ਉਹੀ ਚੱਲ ਗਏ ਨੇ, ਦੂਸਰੇ ਗੋਲਡ ਨੀ ਹੁੰਦੇ। ਆਰਟੀਫਿਸ਼ਲ ਜਿਹੜੇ ਉਹ ਚੱਲਦੇ ਪ ਨੇ ਉਹਹੀ ਪਾ ਲੋ। ਹਾਂਜੀ ਉਹ ਲੈ ਲੋ ਲੈਣਾ।
ਹਾਂ, ਪਰ ਜਿਹੜੀ ਆਪਣੀ ਗੋਲਡ ਦੀ ਹੈਗੀ ਐ ਚੀਜ਼ ਓ ਤੇ ਫਿਰ ਗੋਲਡ ਹੀ ਹੈ ਨਾ, ਠੀਕ ਏ। ਉਹ ਜਿਹੜੀ ਸੋਨੇ ਦੀ ਖਣਕ ਤੁਸੀਂ ਸੁਣਿਆ ਨਾ ਓ ਅਲਗ ਹੀ ਹੁੰਦੀ ਏ। ਇੰਨੀ ਮਿੱਠੀ -ਮਿੱਠੀ ਖਣਕ ਹੁੰਦੀ ਏ। ਪਤਾ ਲੱਗਦਾ ਸੋਨੇ ਦੀ ਚੂੜੀਆਂ ਨੇ। ਮੈਂ ਤੇ ਆਪੇ ਡਰ ਦੇ ਮਾਰੇ ਹਾਂ, ਹੁਨ ਮੇਰੇ ਕੋਲ ਵੀ ਚੂੜੀਆਂ ਨੀ ਨਾ ਮੈਂ ਕਹਿੰਨੀ ਚੂੜੀਆਂ ਦੇ ਨਾ ਇੱਕ ਕੜਾ ਹੀ ਬਣਵਾ ਲਾ। ਫੇਰ ਉਹੀਓ ਗੱਲ ਆਉਂਦੀ ਹੈ। ਕਿ ਇੰਨਾ ਮਹਿੰਗਾ ਹੁਨ ਐ, ਹੁਨ ਫੇਰ ਉਹਦੇ ਕੋਲ ਜਾਵਾਂਗੀ, ਓਨੇ ਏਨੇ ਪੈਹੇ ਲੈ ਲੈਣੇ ਨੇ ਫੇਰ ਅਸੀਂ ਕਹਿੰਨੇ ਚੱਲ ਕੋਈ ਨੀ, ਜਿਵੇਂ ਐ ਓਂਝ ਈ ਪਾ ਲੋ।
ਹਾਂ।
ਹਾਂ ਹੁਨ ਤੇ ਵੇਖੋ ਪਹਿਲੇ ਲੋਕੀ ਜਨਾਨੀਆਂ ਘਰ ਚ ਕਿੰਨਾ-ਕਿੰਨਾ ਸੋਨਾ ਪਾ ਕੇ ਰੱਖਦੀਆਂ ਸੀ। ਚੈਨ, ਕੰਨਾਂ ਵਿੱਚ ਕੋਕਾ ਤੇ ਹੁੰਦਾ ਹੀ ਸੀ ਹਰੇਕ ਸੁਹਾਗਾਂ ਦੇ, ਅੱਜ ਕੱਲ ਦੇ ਨੱਕ ਹੀ ਨੀ ਕਿਸੇ ਦੇ ਹੈਗੇ ਸੀਤੇ ਦੇ, ਮੇਰਾ ਵੀ ਨੀ ਸੀ ਤਯਾਦਾ ਅਸੀਂ ਪਾਂ ਦੇ ਹੀ ਨੀ।
ਹਾਂਜੀ।
ਤੇ ਸੋਨੇ ਦੀ ਅੰਗੂਠੀ, ਕੜਾ ਤੇ ਪਾ ਕੇ ਰੱਖਦੀ ਹੁਨ ਕੋਈ ਪਾਂਦਾ ਈ ਨਹੀਂ, ਪਤਾ ਅੱਜ ਕੱਲ ਦੇ ਚੋਰਾਂ ਦਾਈ ਇੰਨਾ ਡਰ ਏ। ਜਿੰਨਾਂ ਕੋਲ ਹੈ ਵੀ, ਓ ਡਰ ਕੇ ਨਹੀਂ ਪਾਂਦੇ ਫੇਰ ਛੱਡੋ ਪਰੇ ਚੋਰ ਹੀ ਇੰਨੇ ਨੇ। ਗਰੀਬ ਨੀ ਬਨਵਾ, ਹੁਨ ਗ਼ਰੀਬ ਵਿਚਾਰੇ ਚਾਂਦੀ ਚਾਂਦੀ ਦੇਖੋ ਕਿੰਨੀ ਮਹਿੰਗੀ ਹੋ ਗਈ ਦੀ ਏ, ਤਿੰਨ ਹਜ਼ਾਰ ਤੋਲਾ ਤੇ ਚਾਂਦੀ ਹੋ ਗਈ ਸੀ ਪਿੱਛੇ ਜੇ ਲੋਕਾਂ ਨੇ ਵੇਖਿਆ ਨੀ ਕਿੰਨੀ ਕਿੰਨੀ ਚਾਂਦੀ ਵੇਚ ਦਿੱਤੀ। ਮੈਂ ਵੀ ਸੋਚਿਆ ਸੀ ਮੇਰੇ ਕੋਲ ਪੰਜੇਬਾਂ ਪਈਆਂ ਸੀ। ਉਹ ਪੰਜੇਬਾਂ ਜਦੋਂ ਤੱਕ ਲੱਭੀਆਂ ਮੈਨੂੰ ਉਹ ਪੰਜਾਬ ਚਾਂਦੀ ਫੇਰ ਸਸਤੀ ਹੋ ਗਈ ਮੈਂ ਕਿਹਾ ਚਲੋ ਛੱਡੋ। ਪਰੇ ਹੁਨ ਰਹਿਣ ਦੇ।
ਅੱਜ ਕੱਲ੍ਹ ਸਾਰੇ ਰੇੜ ਦੇ ਚੀਜ਼
ਹਾਂ, ਸਭ ਕੁਛ ਬੜਾ ਮਹਿੰਗਾ, ਬੱਚੇ ਦੇ ਨਿੱਕੇ ਜੇ ਕੁੜੀਆਂ ਨੇ ਚਲੋ ਬੰਦਾ ਕਹਿੰਦਾ ਕੰਨ ਸਵਾ ਦੀਏ।
ਹਾਂ।
ਤੇ ਫਿਰ ਉਹ ਬੱਚੇ ਗੁਆ ਹੀ ਦੇਂਦੇ ਨੇ।
ਐ ਤੇ ਹੈ ਡਰ ਲੱਗਦਾ ਫੇਰ।
ਡਰ ਲੱਗਦਾ ਏ ਫੇਰ ਅਸੀਂ ਕਿਹਾ ਚਲੋ ਛੱਡੋ ਪਰੇ, ਕੁੱਛ ਨੀ ਕਰਨਾ।
ਬਨਵਾਨ
ਹਾਂ ਬਟ ਟਾਪਸ ਹੀ ਬਨਵਾਨੇ ਨੇ, ਫੇਰ ਚੰਗਾ ਨੀ ਲੱਗਦਾ ਨਾ ਹੁਨ ਕੰਨ ਇੰਜ ਹੁਨ ਆਰਟੀਫਿਸ਼ਲ ਬੰਦਾ ਕੀ ਪਾਏ ਬਿਨਾਂ ਟਾਪਸ ਦੇ ਵੀ ਚੰਗਾ ਨਹੀਂ ਲੱਗਦਾ।
ਹਾਂਜੀ।
ਹੈ ਨਾ ਫੇਰ ਮੈਂ ਕਯਾ ਚੱਲ ਟਾਪਸ ਬਨਵਾ ਹੀ ਲੈਂਨੀ ਆਂ। ਹੁਨ ਮੈਂ ਵਾਲੀਆਂ ਬਨਵਾਨੇ ਨੇ ਟਾਪਸ ਨੀ ਬਨਵਾਨੇ। ਉਹ ਟਾਪਸ ਚੁਭਦੇ ਨੇ ਫੇਰ ਪਿੱਛੋਂ ਦੀ ਵਾਲੀਆਂ ਸਹੀ ਰਹਿੰਦੀ, ਜਿਵੇਂ ਮਰਜ਼ੀ ਸੋਵੋ। ਹਾਂ ਮੇਰੇ ਕੋਲ ਟਾਪਸ ਹੈਗੇ ਨੇ, ਮੇਰੇ ਕੋਲ ਚਾਰ ਜੋੜੀਆਂ ਟਾਪਸ ਨੇ। ਪਰ ਮੈਂ ਪਾਂਦੀ ਨੀ ਬਸ ਤੁਹਾਨੂੰ ਰੀਜਨ ਦੱਸਿਆ ਨਾ, ਮੈਂ ਕਹਨੀ ਆ ਬਸ। ਹਨ ਓਇਓ ਬਨਾਵਾਂ ਹੁਨ ਉਸ ਤੋ ਬਾਦ ਸੋਚ ਰਹੀ ਆਂ ਮੈਂ ਕਿਹਾ ਚਲ ਥੋੜੇ ਬਹੁਤੇ ਪੈਸੇ ਇਕੱਠੇ ਕਰਕੇ ਨਾ ਚੈਨੀ ਸੈੱਟ ਬਨਾਵਾਂਗੀ।
ਹਾਂ।
ਹੁਨ ਪੈਸੇ ਇਕੱਠੇ ਕਰਦੇ-ਕਰਦੇ ਮੈਨੂੰ ਤਾਂ ਲੱਗਦਾ ਦੋ ਸਾਲ ਹੀ ਲੱਗ ਜਾਨੇ ਨੇ। ਸੋਨਾ ਹੋਰ ਮਹਿੰਗਾ
ਹਾਂ ਜਿਸ ਸਾਬ ਨਾਲ ਮਹਿੰਗਾਈ ਹੋਈ ਦੀ ਇੰਨੀ।
ਹਾਂ, ਹੁਨ ਦੇਖੋ ਅੱਜ ਦੇ ਟਾਈਮ ਚ ਸਾਡੀ ਫੇਰ ਵੀ ਸੱਸਾਂ ਨੇ ਸਾਨੂੰ ਦੋ-ਦੋ, ਤਿੰਨ-ਤਿੰਨ ਸੈੱਟ ਪਾਏ ਦੇ ਨੇ। ਹੁਨ ਕਈਆਂ ਨੂੰ ਤੇ ਸੱਤ-ਸੱਤ ਪਾਏ ਦੇ ਨੇ। ਓਨਾਂ ਦੇ ਤੇ ਮੌਜਾਂ ਨੇ, ਆਪੇ ਵੀ ਹੰਡਾ ਲਈਤੀਆਂ, ਅੱਗੇ ਜਨਰੇਸ਼ਨ ਨੂੰ ਹੀ ਪਾਂ ਲਈਆਂ ਹੁਨ ਸਾਡੇ ਕੋਲ ਹੈ ਹੀ ਦੋ ਨੇ, ਅਸੀਂ ਹੁਨ ਕਿੰਨੇ ਬੱਚੇ ਨੂੰ ਪਾਵਾਂਗੇ।
ਹਾਂਜੀ ਉਹੀ ਤੇ ਕਹਿ ਰਹੀ ਜਿੰਨੇ ਹੁਣ ਸਾਨੂੰ ਮਿਲੇ ਦੇ ਨੇ ਸੈੱਟ ਜੇ ਉਹਨੇ ਹੀ ਹੁਣ ਬੱਚੇ ਨੂੰ ਦੇ ਪਾਵਾਂਗੇ ਅੱਗੇ ਹੋਈ ਹੋਈ ਅੱਲਗ ਤੋਂ ਤੇ ਅਸੀਂ ਬਣਵਾਨ ਤੁਰੇ
ਤੇ ਹੈ ਨੀ ਕਿ ਅਸੀਂ ਬਿਨਾਂ ਬੱਚੇ ਨੂੰ ਨਹੀਂ ਦੇਣਾ ਜਾਂ ਬੱਚੇ ਅਸੀਂ ਨਹੀਂ ਬਣਵਾਉਣਾ ਇਹ ਤੇ ਇਨਵੈਸਟਮੈਂਟ ਹੈਗੀ ਹੈ ਬੱਚੇ ਅਸੀਂ ਤੇ ਬਣਾਉਣਾ ਪੈਂਦਾ ਹੈ ਇਹਂ ਤੇ ਹੈ ਨੀ ਅਸੀਂ ਖੜੇ ਪੈਰ ਜਾ ਕੇ ਬਣਾਵਾਂਗੇ ਹੁਣ ਥੋੜਾ -ਥੋੜ੍ਹਾ ਜੁੜੇਗਾ ਤੇ ਤਾਂ ਕਿਧਰੇ ਕੰਮ ਬੰਨੇਗਾ।
ਹਾਂਜੀ।
ਆਹ, ਹੋਰ ਤੁਸੀਂ ਨੀ ਬਣਵਾਣਾ ਕੁਛ
ਨਾ ਸੋਨਾ ਇੰਨਾ ਮਹਿੰਗਾ ਹੋਇਆ ਪਿਆ
ਮਹਿੰਗਾ ਤੇ ਹੈ, ਨਾ ਪਰ ਫਿਰ ਵੀ ਚਲੋ ਬੰਦਾ
ਮੇਰੇ ਕੋਲ ਹੈ ਨੇ ਸੈੱਟ ਵਗੈਰਾ। ਜਿਵੇਂ ਮੈਨੂੰ ਹੈਗੇ ਨੇ ਨਾ ਮੇਰੇ ਵਾਰੀ ਚ,
ਨਹੀਂ ਉਹ ਤੇ ਹੈ ਹੁੰਦੇ ਉਹ ਸਾਰਿਆ ਕੋਲ ਹੁੰਦੇ ਨੇ ਮਤਲਬ ਥੋੜਾ ਜਿਹਾ ਲੇਟੈਸਟਾ ਬੰਦਾ ਡਿਜ਼ਾਇਨ ਦਾ ਬਣਵਾ ਲੈਂਦਾ ਹੈ
ਨਾ ਹਾਲੇ ਤਾਂ ਕੁੱਛ ਸੋਚਿਆ ਨ ਵੈਸੇ
ਹਾਂ ਪਰ ਮੈਂ ਤੁਹਾਨੂੰ ਸੱਚੀ ਦੱਸਿਆ ਮੈਂ ਇੱਕ ਵਨ ਗ੍ਰਾਮ ਗੋਲਡ ਵਾਲਾ ਵੀ ਬਣਵਾਇਆ ਸਾਡੇ ਨੇ ਪਿੱਛੇ ਜੀ ਠੀਕ ਰਹਿੰਦਾ ਹੁਣ ਮੈਂ ਕਿਤੇ ਸ਼ਹਿਰੋ ਬਾਹਰ ਜਾਣਾ ਹੋਏ ਨਾ ਵਿਆਹ ਤੇ ਮੈਂ ਤੇ ਉਹੀ ਲੈ ਜਾਂਦੀ ਹਾਂ ਠੀਕ ਆਹ ਆਹੋ ਹੁਣ ਸੋਨੇ ਤੇ ਹੈ ਵੀ, ਬਸ ਉਹ ਮੈਂ ਨੇੜੇ -ਤੇੜੇ ਜਾਣਾ ਫਿਰ ਪਾ ਲੈਂਦੀ ਹਾਂ, ਹੁਣ ਕਿੱਧਰੇ ਦੂਰ ਜਾਣਾ, ਮੈਂ ਬਿਲਕੁਲ ਛੋਟਾ ਜਿਹਾ ਬਣਵਾਇਆ ਮਤਲਬ ਸੂਟ ਨਾਲ, ਲਹਿੰਗੇ ਨਾਲ ਜਿਵੇਂ ਮਰਜ਼ੀ ਪਾ ਲੋ ਤੁਸੀਂ ਉਹਦੀ ਪੋਲਿਸ਼ ਖ਼ਰਾਬ ਹੋਣੀ ਨੀ
ਅੱਛਾ
ਉਹ ਬੜੀ ਸੋਹਣੀ ਜਿਹੀ ਲੁਕ ਵਿੱਚ ਨੱਗ ਵੀ ਲਗਵਾਏ। ਮੈਂ ਥੋੜੇ ਜਿਹੇ ਮੋਤੀ, ਬੜੇ ਪਸੰਦ ਮੈਨੂੰ ਮੋਤੀ ਪੈ ਹੀ ਗਿਆ ਫੇਰ ਵੀ ਸੱਠ ਹਜ਼ਾਰ ਹਾਂ ਲਾਈਫ ਟਾਈਮ ਗਰੰਟੀ ਉਹਦੀ ਨਿੱਕੇ -ਨਿੱਕੇ ਉਹਦੇ। ਅ ਥੋੜ੍ਹੇ ਮਤਲਬ ਮੋਟੇ ਮੋਟੇ ਸਟੈੱਡ ਬਣਵਾਏ ਨੇ ਨਾਲ
ਅੱਛਾ- ਅੱਛਾ- ਅੱਛਾ।
ਮਤਲਬ ਕੋਈ ਵੀ ਪਾ ਸਕਦਾ ਕਿਸੇ ਵੀ ਏਜ ਦਾ ਭਾਵੇਂ ਮੇਰੀ ਸੱਸ ਪਾ ਲੇ ਭਾਵੇਂ ਮੈਂ ਪਾਲਾਂ। ਹਨਾ ਤੁਸੀਂ ਪਾਉਣਾ ਹੋਏਗਾ ਤੁਸੀਂ ਲੈ ਲੈਣਾ ਭਾਵੇਂ ਹਨਾ ਸਾੜੀ ਨਾਲ ਵੀ ਸਹੀ ਲੱਗਦਾ ਹੈ, ਚਲੋ ਠੀਕ ਹੈ ਫਿਰ ਤੁਸੀਂ ਤਿਆਰ ਹੈ ਨਾ। ਗੱਲ ਠੀਕ ਹੈ, ਓਕੇ ਜਚਿੰਦਰ